ਸਤਿ ਸ੍ਰੀ ਅਕਾਲ ਪੈਣ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਠੀਕ-ਠਾਕ।
ਹਾਂਜੀ ਪੈਣ ਜੀ ਵਧੀਆ, ਤੁਸੀਂ ਸੁਣਾਓ।
ਹਾਂਜੀ ਪੈਣ ਜੀ ਠੀ ਕਾ ਭੈਨ ਜੀ ਮੈਂ ਤੁਹਾਡੇ ਕੋਲ ਭੈਨ ਜੀ ਕੁੱਛ ਪੁੱਛਨ ਆਸਤੇ ਹਾਂਜੀ-ਹਾਂਜੀ ਬੋਲੋ ਤੁਸੀਂ।
ਨਈ ਭੈਨ ਜੀ ਮੈਂ ਇਹ ਕਹਿ ਰੀ ਸੀ ਤੁਸੀਂ ਜਦੋਂ ਫੋਟੋ ਲਾਈ ਹੋਈ ਸੀ ਓਹ ਕਿੱਧਰ ਦੀ ਫੋਟੋ ਸੀ ਭੈਨ ਜੀ ਤੁਸੀਂ ਕਿੱਥੇ ਗਏ ਸੀ ਘੁੰਮਨ?
ਭੈਨ ਜੀ ਅਸੀਂ ਨਾ ਵਰਿੰਦਾਵਨ ਗਏ ਸੀਗੇ ਘੁੰਮਨ। ਓਹ ਨਾ ਵਰਿੰਦਾਵਨ ਦੀ ਫੋਟੋ ਹੈਗੀ ਸੀ ਓਹ ਤੁਸੀਂ ਜੇੜੀ ਫੋਟੋ ਵੇਖੀ ਸ
ਪੂਰੀ ਫੈਮਲੀ ਦੀ।
ਹਾਂਜੀ ਹਾਂਜੀ ਓ ਨਾ ਜੇੜੀ
ਇਹ ਜੇੜੇ ਤੁਹਾਡੇ-ਤੁਹਾਡੇ ਹਸਬੈਂਡ ਨੇ ਓਹ ਜਾਗਰਣ ਕਰਦੇ ਨੇ ਕੀ?
ਹਾਂਜੀ-ਹਾਂਜੀ ਭੈਨ ਜੀ ਓਹ ਨਾ ਜਾਗਰਨ ਕਰਦੇ ਨ
ਭੈਨ ਜੀ ਮੈਂ ਦੇਖਿਆ ਮੈਂ ਕਿਆ ਮੈਂ ਕਿੱਥੇ ਵੇਖਿਆ ਵੇ ਕਿੱਥੇ ਵੇਖਿਆ ਵੇ ਫੇਰ ਮੈਨ ਯਾਦ ਆਇਆ ਮੈਂ ਕਿਆ ਮੈਂ ਜਾਗਰਨ ਕਰਦੇ ਨੇ ਭੈਨ ਜੀ।
ਹਾਂਜੀ-ਹਾਂਜੀ ਓਹ ਨਾ ਜਾਗਰਨ ਕਰਦੇ ਨੇ ਜੀ ਓਹ ਮਾਤਾ ਰਾਣੀ ਦੀ ਚੌਂਕੀ ਜਾਗਰਨ
ਅੱਛਾ-ਅੱਛਾ-ਅੱਛਾ ਭੈਨ ਜੀ ਬੋਤ ਵਧੀਆ ਬੋਤ ਵਧੀਆ ਕਰਦੇ ਨੇ ਹਾਂਜੀ ਬੋਤ ਵਧੀਆ।
ਹਾਂਜੀ-ਹਾਂਜੀ। ਹਾਂਜੀ ਭੈਨ ਜੀ ਹੋਰ ਸੁਨਾੳ ਬਸ ਓਹ ਫੋਟੋ ਤੁਸੀਂ ਦੇਖੀ ਸੀਗੀ ਵਰਿੰਦਾਵਨ ਗਏ ਸੀਗੇ ਅਸੀਂ। ਤੇ ਤੁਸੀਂ ਵਾਈਟ ਜੀ ਬਿਲਡਿੰਗ ਅੱਗੇ ਸੀਂ ਖੜੇ ਸੀ ਓ ਫੋ ਟੋ ਦੇਖੀ ਸੀਗੀ ਹਾਂਜੀ ਓ ਤੁਸੀਂ ਸੁਣਿਆ ਉੱਥੇ ਬਿੰਦਾਵਨ ਪ੍ਰੇਮ ਮੰਦਿਰ ਹੈਗਾ।
ਹਾਂਜੀ-ਹਾਂਜੀ-ਹਾਂਜੀ।
ਹਾਂਜੀ ਬੜਾ ਵ ਸੋਣਾ ਬਣਿਆ ਹੋਇਆ ਜੇ।
ਹਾਂਜੀ ਭੈਨ ਜੀ ਹਾਂ ਗਈ ਸੀ ਮੈਂ ਹਾਂਜੀ। ਗਈ ਹੋਈ ਆਂ ਓਹ ਵਰਿੰਦਾਵਨ ਤੇ ਆਨੰਦ ਈ ਬੋਤ ਏ ਭੈਨ ਜੀ ਬੋਤ ਆਨੰਦ ਐ ਆਨ ਤੇ ਮਨ ਨੀ ਕਰਦਾ।
ਮਨ ਈ ਨੀ ਕਰਦਾ ਇੱਕ-ਇੱਕ ਮੂਰਤੀ ਮੂੰਓ ਬੋਲਦੀ ਓਥੇ।
ਸਈ ਗੱਲ ਐ ਭੈਨ ਜੀ।
ਹਾਂ ਪੂਰੀ ਕ੍ਰਿਸ਼ਨ ਜੀ ਦੀ ਲੀਲਾਵਾਂ ਸਾ ਰੀਆਂ ਉੱਥੇ ਮੂਰਤੀਆਂ ਚ ਵਖਾਈਆਂ ਹੋਈਆਂ ਨੇ ਤੇ
ਕੀਤਾ ਹੋਇਆ ਨਾ ਠਾਕੁਰ ਜੀ ਨੇ ਸਭ-ਸਭ ਓ ਸ਼ੋਅ ਕੀਤਾ ਹੋਇਆ ਓਨਾਂ ਨੇ।
ਜੀ ਹਾਂਜੀ ਸਭ ਉੱਥੇ ਦਿਖਾ ਰੇ ਨੇ ਬੜਾ ਈ ਸੋਣਾ ਦੇਖਿਆ ਤੁਸੀਂ ਕਾਲੀਆ ਨਾਗ ਦੇ ੳਤ ਤੇ ਓਹ ਡਾਂਸ ਕਰ ਰੇ ਨੇ ਜੇੜਾ ਹਾਂਜੀ। ਕਿੰਨਾ ਈ ਸੋਣਾ ਦ੍ਰਿਸ਼ ਐ ਲੱਗਦਾ ਐਵੇਂ ਲੱਗਦਾ ਅਸੀ ਅਸਲੀ ਚ ਹੋ ਰਿਹਾ ਇਹ ਸਭ। ਅਥੇ ਪੂਰੀ ਅਸੀਂ ਉਸ ਦੁਨੀਆਂ ਚ ਈ ਚਲੇ ਜਾਂਨੇ ਆ। ਬਈ ਜਿੱਥੇ ਇਹ ਸਬ ਲੀਲਾਵਾਂ ਹੋ ਰੀਆਂ ਸੀਗੀ।
ਹੂੰ।
ਹੋਰ ਸੁਨਾਓ ਭੈਨ ਜੀ ਤੇ ਉੱਥੇ ਤੁਸੀਂ ਓਹ ਦੇਖਿਆ ਜੇੜਾ ਓ ਨੇ ਗੋਵਰਧਨ ਪਰਵਤ ਉਠਾਇਆ ਹੋਇਆ ਥੱਲੇ ਸਾਰੇ ਗਾਓ ਵਾਲੇ ਹੈਗੇ ਨੇ ਓ ਵੀ ਲੱਗ ਰਿਆ ਜਿਵੇਂ ਅਸਲੀ ਦਾ ਸੀਨ ਹੈਗਾ। ਹੋਰ ਹਾਂ ਬੋਤ ਵਧੀਆ ਸੀਨ ਏ ਹੋਰ ਕ੍ਰਿਸ਼ਨ ਰਾਧਾ ਜੀ ਦੇ ਦਰਸ਼ਨ ਝੂਲੇ ਚ ਬੈਠੇ ਹੋਏ।
ਹਾਂਜੀ ਜਿਦੇ ਚੋਂ ਚਰਨ ਦਬਾ ਰੇ ਨੇ ਰਾਧਾ ਜੀ ਦੇ ਓ ਵੀ ਸੀ ਹਾਂਜੀ ਬੋਤ ਅੱਛੇ-ਅੱਛੇ ਸੀਨ ਬਨਾਏ ਹੋਏ ਆ
ਛੇ ਤੇ ਤੁਸੀਂ ਸਵੇਰ ਵੇਲੇ ਗਏ ਸੀਗੇ ਉੱਥੇ ਕਿ ਸ਼ਾਮ ਵੇਲੇ ਗਏ ਸੀਗੇ ੳਥੇ?
ਅਸੀ ਸ਼ਾਮ ਵੇਲੇ ਗਏ ਸੀ ਸਾਰੀ ਪੂਰੀ ਲਾਈਟਿੰਗ ਇਚ ਦੇਖਿਆ ਹੋਇਆ। ਸਭ ਹਾਂਜੀ ਓਥੇ ਤੇ ਫਾਊਂਟੇਨ ਨਾ ਭੈਨ ਜੀ ਓਥੇ ਤੇ ਫਾਊ ਟੇਨ ਚੱਲਦੇ ਨੇ ਪੂਰੇ ਬੋਤ ਵਧੀਆ ਜੇੜਾ ਨਾਗਿਨ ਵਾਲਾ ਹ। ਹੈਗਾ ਨਾ ਨਾਗ ਵਾਲਾ ਓਹ ਵੀ ਪ੍ਰੋਪਰ ਚੱਲਦਾ ਜੇ ਨੀਚੇ ਜਾਂਦਾ ਜੇ ਨਾਗ। ਹਾਂਜੀ ਨਾਗ ਨੀਚੇ ਜਾਂਦਾ ਫੇਰ ਨੀਚੋ ਦੀ ਉੱਪਰ ਠਾਕੁਰ ਜੀ ਨੂੰ ਬਠਾ ਕੇ ਲਿਆਂਦਾ ਵੇ ਓ ਹਾਂਜੀ, ਹਾਂਜੀ, ਭੈਣਜੀ, ਭੈਣ ਜੀ। ਫੇਰ ਮੂੰਹ 'ਚੋਂ ਖੂਨ ਨਿਕਲਦਾ ਓਨਾਂ ਦੇ, ਨਾਗ ਦੇ ਮੂੰਹ 'ਚੋਂ ਖੂਨ ਨਿਕਲਦਾ ਐ, ਹਾਂਜੀ!
ਅੱਛਾ ਜੀ! ਅਸੀਂ ਐ ਸੀਨ ਨੀ ਦੇਖੇ, ਅਸੀਂ ਤੇ ਸਵੇਰ ਵੇਲੇ ਗਏ ਸੀਗੇ ਭੈਣ ਜੀ। ਓਰ ਸਵੇਰ ਵੇਲੇ ਤੇ ਸਾਨੂੰ ਸਿਰਫ਼, ਦ੍ਰਿਸ਼ਯ ਈ ਨਜ਼ਰ ਆਏ ਕੀ ਬਈ ਹਾਂਜੀ ਜਿਹੜਾ ਉਹ ਮੂਰਤੀਆਂ ਬਣੀਆਂ ਹੋਈਆਂ ਸੀ, ਬਸ
ਹਾਂਜੀ ਹਾਂਜੀ, ਨਹੀਂ ਜੀ। ਨਾਗ ਨੱਚਦਾ ਹੋਇਆ, ਠਾਕੁਰ ਜੀ ਨੂੰ ਉੱਪਰ ਲੈ ਕੇ ਆਏਗਾ। ਫਿਰ ਨਾਗ ਦੇ ਮੂੰਹ 'ਚੋਂ ਖੂਨ ਨਿਕਲੇਗਾ ਭੈਣ ਜੀ, ਬਹੁਤ ਅੱਛਾ ਸੀਨ ਉੱਥੇ ਬਹੁ
ਅ ਅੱਛਾ ਜੀ, ਚਲੋ ਐ ਤੇ ਬੜੀ ਵਧੀਆ ਤੁਸੀਂ ਦੱਸੀ ਇਹ ਗੱਲ, ਮੈਂ ਅਗਲੀ ਵਾਰ, ਜਾਵਾਂਗੇ ਨਾ ਤੇ ਮੈਂ ਸ਼ਾਮ ਵੇਲੇ ਜਾਵਾਂਗੀ ਉੱਥੇ ਪ੍ਰੇਮ ਮੰਦਿਰ, ਹਾਂਜੀ ਹਾਂਜੀ ਸ਼ਾਮ ਵੇਲੇ ਜਾ ਕੇ ਕਿ ਨਾ ਸਾਰਾ, ਲਾਈਟਿੰਗ ਦਾ ਦ੍ਰਿਸ਼ ਹੈ ਵੇਖਾਂਗੀ।
ਹਾਂਜੀ ਉਹ ਤੁਸੀਂ ਉੱਥੇ, ਇੱਕ ਵਰਿੰਦਾਵਨ ਢੇਡ ਖੰਬੇ ਮੰਦਿਰ ਹੈਗਾ, ਉਹ ਗਿਆ ੳ?
ਨਾ ਨਾ ਭੈਣਜੀ, ਅਸੀਂ ਉੱਥੇ ਨੀ ਗਏ ਭੈਣ ਜੀ, ਤੁਹਾਨੂੰ ਤੇ ਜਿਆਦਾ ਪਤਾ ਮੇਰੇ ਤੋਂ ਮੈਂ ਸੋਚਿਆ ਤੁਹਾਨੂੰ ਪਤਾ ਹੀ ਕੋਈ ਨੀ, ਹਾਂਜੀ।
ਨਹੀਂ ਭੈਣਜੀ ਉੱਥੇ ਨਾ ਟੇਡੇ ਖੰਭੇ ਹੈਗੇ ਨੇ, ਉਹ ਰੋਟੇਡੇ ਖੰਭੇ ਤੇ ਹੀ ਨਾ ਮੰਦਿਰ ਬਣਿਆ ਹੋਇਆ ਜੇ।
ਅੱਛਾ।
ਹਾਂਜੀ ਖੰਭੇ ਟੇਢੇ ਨੇ, ਔਰ ਮੰਦਿਰ ਬਣਿਆ ਹੋਇਆ ਉਹਨਾਂ ਤੇ
ਅੱਛਾ ਵਾਹ! ਫਿਰ ਤੇ ਇਹ ਵੀ ਬੜੀ ਵਧੀਆ ਲੀਲਾ ਹੈਗੀ, ਹਾਂਜੀ, ਹਾਂਜੀ। ਸਾਰੇ ਠਾਕੁਰ ਜੀ ਦੀ ਕਿਰਪਾ ਹੈਗੀ ਹੈ, ਕਿ ਹਾਂਜੀ ਉੱਥੇ ਸਭ ਕੁਛ ਉੱਥੇ ਬਣਿਆ ਹੋਇਆ, ਇਹ ਤੇ ਬਹੁਤ ਹੀ ਵਧੀਆ ਗੱਲ ਏ।
ਇੱਕ ਹੋਰ ਮੰਦਿਰ ਪਰਿਕਰਮਾ ਵਾਲਾ, ਉੱਥੇ ਠਾਕੁਰ ਜੀ ਦੇ ਚਰਨ ਦੇ ਨਿਸ਼ਾਨ ਨੇ ਦੇਖਿਆ ਤੁਸੀਂ ਉਹ ਮੰਦਿਰ?
ਨਹੀਂ, ਨਹੀਂ ਭੈਣ ਜੀ, ਕੀ ਨਾਮ ਹੈਗਾ ਉਸ ਮੰਦਿਰ ਦਾ, ਮੈਂ ਨੀ ਵੇਖਿਆ ਭੈਣ ਜੀ
ਉਹਦਾ ਨਾਮ ਭੁੱਲ ਗਈ ਆ। ਤੇ ਉਹ ਮੈਂ ਤੁਹਾਨੂੰ ਦੱਸਾਂਗੀ, ਆਪਣੇ ਹਸਬੈਂਡ ਕੋਲ ਪੁੱਛ ਕੇ ਉਹ ਠਾਕੁਰ ਜੀ ਦੇ ਚਰਨ ਦੇ ਨਿਸ਼ਾਨ ਨੇ, ਭੈਣ ਜੀ।
ਅੱਛਾ ਜੀ!
ਪੂਰਾ ਪੈਰ ਦਾ ਨਿਸ਼ਾਨ, ਪੱਥਰ ਦੇ ਉੱਪਰ ਬਣਿਆ ਹੋਇਆ, ਉਹਦੀ ਹੀ ਪੂਜਾ ਹੁੰਦੀ ਹੈ ਉੱਥੇ।
ਹਾਂਜੀ ਉਹ, ਬਾਂਕੇ ਬਿਹਾਰੀ ਮੰਦਿਰ ਦੇ ਕੋਲ ਹੈਗਾ?
ਹਾਂਜੀ ਹਾਂਜੀ ਥੋੜ੍ਹੀ ਜੀ ਦੂਰ ਜਾ ਕੇ, ਇੱਕ ਤਾਂ ਰਾਧਾ ਵਾਲਾ ਵੇ ਨਾ, ਇੱਕ ਹਾਂਜੀ, ਇੱਕ ਹਾਂ ਥੋੜ੍ਹੀ ਜਿਹੀ ਦੂਰ, ਹਾਂ
ਜੀ। ਹਾਂ ਯ ਹਾਂਜੀ, ਹਾਂਜੀ ਰਾਧਾ ਰਮਨ ਹਾਂਜੀ, ਵੇਖ ਵੇਖਿਆ ਸੀਗਾ ਥੋੜਾ ਜਿਹਾ ਮੈਨੂੰ ਯਾਦ ਤੇ ਆ ਰਿਹਾ, ਕਾਫ਼ੀ ਚਿਰ ਹੋ ਗਿਆ ਨਾ ਮੈਂ ਤਾਂ ਉਥੇ ਗਈ ਸੀ। ਇਸ ਵਾਰ ਤੇ ਅਸੀਂ ਬਸ ਬਾਂਕੇ ਬਾਂਕੇ ਬਿਹਾਰੀ ਮੰਦਿਰ ਗਏ, ਤੇ ਨਾਲ ਪ੍ਰੇਮ ਮੰਦਿਰ ਹੋ ਕੇ ਅਸੀਂ ਆ ਗਏ ਸੀਗੇ।
ਅੱਛਾ, ਅੱਛਾ, ਅੱਛਾ, ਅੱਛਾ, ਤੇ ਇਕ ਭੈਣ ਜੀ ਵਰਿੰਦਾਵਨ ਵਿਚ ਹਾਂਜੀ ਉਹ ਸ਼ੰਕਰ ਜੀ ਦਾ, ਭੋਲੇਨਾਥ ਦਾ ਮੰਦਿਰ ਹੈਗਾ ਜੇ ਭੈਣ ਜੀ ਉਹਦੇ 'ਚ ਅੱਧੇ ਭੋਲੇ ਬਾਬਾ ਨੇ, ਔਰ ਪਾਰਵਤੀ ਮਈਆ ਬਣੀ ਹੋਈ।
ਅੱਛਾ ਜੀ! ਅਸੀਂ ਉਹ ਵੀ ਮੰਦਿਰ ਨੀ ਵੇਖ
ਹਾਂਜੀ, ਉਹ ਵੀ ਬਹੁਤ ਅੱਛਾ ਡੈਕੋ ਕਰਦੇ ਨੇ, ਸ਼ਿਵਲਿੰਗ ਨੂੰ।
ਅੱਛਾ ਜੀ! ਸੁਣਿਆ ਵੀ ਬਈ ਪੰਜ ਹਜ਼ਾਰ, ਕਈ ਹਜ਼ਾਰ ਮੰਦਿਰ ਹੈਗੇ ਨੇ ਵਰਿੰਦਾਵਨ
ਹਾਂਜੀ ਹਾਂਜੀ, ਉੱਥੇ ਤਾਂ ਤੁਸੀਂ ਭੈਣ ਜੀ ਛੇ ਮਹੀਨੇ ਵੀ ਰਹਿ ਲੋਂਗੇ ਨਾ ਤਾਂ ਵੀ ਮੰਦਿਰ ਪੂਰੇ ਨੀ ਹੋਣੇ ਭੈਣ ਜੀ ਉੱਧਰ ਦੇ, ਉੱਥੇ ਦੇ ਮੰਦਿਰ ਹੀ ਬਹੁਤ ਨੇ ਬਹੁਤ ਮੰਦਿਰ ਨੇ ਛੇ ਮਹੀਨੇ ਰਹ, ਕਿ ਵੀ ਤੁਸੀਂ ਦਰਸ਼ਨ ਕਰ ਲਓਗੇ ਤਾਂ ਵੀ ਮੰਦਿਰ ਰਹਿ ਜਾਂਣਗੇ,
ਅੱਛਾ ਜੀ ਠਾਕੁਰ ਜੀ ਕਿਰਪਾ ਕਰਨ ਜਾਵਾਂਗੇ ਧੀਰੇ ਧੀਰੇ, ਧੀਰੇ ਸਾਰੇ ਮੰਦਿਰ ਵੇਖਾਂਗੇ, ਹਾਂਜੀ, ਅੱਜ ਕੱਲ ਤੇ ਤੁਹਾਨੂੰ ਪਤਾ ਹੈ ਬੰਦਾ ਯਾਤਰਾ ਤੇ ਜਾਵੇ, ਤੇ ਬਸ ਫੇਰ ਬੰਦਾ ਜ਼ਿਆਦਾ ਦਿਨ ਵਾਸਤੇ ਨਹੀਂ ਜਾ ਸਕਦਾ। ਘਰੋਂ ਹੀ ਟਾਈਮ ਨੀ ਲੱਗਦਾ ਦੋ ਤਿੰਨ ਦਿਨ ਹੀ ਲੱਗਦੇ ਨੇ ਤੇ ਦੋ ਤਿੰਨ ਦਿਨ ਹੀ,, ਚ ਬੰਦਾ ਦੋ ਤਿੰਨ ਚਾਰ ਮੰਦਿਰ ਦੇ ਮੱਥਾ ਟੇਕ ਕੇ ਤੇ ਆ ਜਾਂਦਾ ਹੈ, ਬਸ ਨਹੀਂ ਤੇ ਜ਼ਿਆਦਾ ਦਿਨ ਵਾਸਤੇ ਘਰੋਂ ਨਿਕਲਿਆ ਨਹੀਂ ਜਾਂਦਾ,
ਹਾਂਜੀ ਭੈਣ ਜੀ ਬਿਲਕੁਲ, ਬਿਲਕੁਲ, ਬਿਲਕੁਲ
ਭੈਣ ਜੀ ਕਈ ਲੋਕ ਇੱਥੋਂ ਬੱਸਾਂ 'ਚ' ਜਾਂਦੇ ਨੇ ਸਾਰੀ ਲੇਡੀਜ਼ ਲੇਡੀਜ਼ ਤੁਸੀਂ ਏਦਾਂ ਵੀ ਕਦੀ ਗਏ ਹੋ।
ਨਹੀਂ ਭੈਣ ਜੀ ਮੇਰੀ ਨਾ ਸਾਸੂ ਮਾਂ ਜਾਂਦੀ ਉਵੇਂ,
ਅੱਛਾ, ਅੱਛਾ ਅ
ਹਾਂਜੀ, ਜਾਂਦੀ ਹੈ ਦੋ ਦੋ ਤਿੰਨ ਦਿਨ ਦਿਨ ਵਸਤੇ ਜਾਣਗੇ, ਉਹ ਵੀ ਨਜ਼ਾਰੇ ਬਹੁਤ ਵਧੀਆ ਨੇ, ਹਾਂਜੀ, ਭੈਣ ਜੀ ਪੰਜ ਛੇ ਹਜ਼ਾਰ ਤੇ ਆ ਹੀ ਜਾਂਦਾ ਭੈਣ ਜੀ,
ਚਲੋ ਏਡਾ ਤੇ ਕੋਈ ਗੱਲ ਨੀ ਇਹਨਾ ਤੇ,
ਹਾਂਜੀ ਆਪਣੀ ਆਪਣੀ ਗੱਡੀ ਤੇ ਜਾਓ ਤਾਂ ਵੀ ਭੈਣ ਜੀ ਵਾਵਾ ਲੱਗ ਜਾਂਦਾ, ਜਿਹੜੇ ਟੋਲ ਟੈਕਸ ਪਰਨੇ ਪੈਂਦੇ ਨੇ,
ਆਪਣੀਆਂ ਗੱਡੀਆਂ ਦੇ ਤੇ ਬਥੇਰੇ ਖਰਚੇ ਨੇ ਅੱਜ ਕੱਲ੍ਹ ਤੁਹਾਡੇ ਸਾਹਮਣੇ ਪੈਟਰੋਲ ਹੀ, ਕਿੰਨਾ ਮਹਿੰਗਾ ਹੋ ਗਿਆ ਮਹਿੰਗਾਈ ਨੇ ਤੇ ਤੁਹਾਨੂੰ ਪਤਾ ਹੈ ਕੰਨਾਂ ਨੂੰ ਹੱਥ ਲਾਏ ਹੋਏ ਨੇ,
ਹਾਂਜੀ, ਭੈਣਜੀ ਇਹ ਤੇ ਹੈਗਾ।
ਹਾਂ, ਬਸ ਮੈਂ ਇਹੀ ਬਾਰ ਬਾਰ ਸੋਚਦੀ ਰਹਿੰਦੀ ਹਾਂ ਕਿ ਬਈ, ਕੀ ਬੰਦਾ ਕਿੱਥੇ ਜਾਵੇ ਤੇ ਪਹਿਲੇ ਚੰਗੇ ਭਲੇ ਪੈਸੇ ਹੋਣੇ ਚਾਹੀਦੇ ਨੇ, ਕੋਲ ਤਾਂ ਹੀ ਬੰਦਾ ਕਿੱਤੇ ਜਾ ਸਕਦਾ। ਚਾਹੇ ਯਾਤਰਾ ਹੀ ਕਿਉਂ ਨਾ ਹੋਵੇ ਚਾਹੇ ਉੱਥੇ ਸਾਨੂੰ ਲੰਗਰ ਪਾਣੀ ਸਭ ਮਿਲ ਜਾਂਦਾ। ਪਰ ਇਹ ਫੇਰ ਵੀ ਰਹਿਣ ਦਾ ਤੇਲ ਦਾ, ਬੜੀ ਚੀਜ਼ਾਂ ਦਾ ਖ਼ਰਚਾ ਹੋ ਜਾਂਦਾ ਭੈਣ ਜੀ ਬਾਹਰ ਜਾ ਕੇ,
ਬ ਬਿਲਕੁਲ,
ਹਾਂਜੀ, ਅੱਜ ਕੱਲ੍ਹ ਤੇ ਪੈਸੇ ਦੇ ਬਿਨਾਂ ਤੇ ਗਤੀ ਨਹੀਂ ਹੈਗੀ ਭੈਣ ਜੀ,
ਹਾਂਜੀ, ਭੈਣਜੀ,
ਬਸ ਹੁਣ ਵਰਿੰਦਾਵਨ ਤੇ ਇੱਕ ਵਾਰੀ ਦਰਸ਼ਨ, ਕਰਆਏ ਆ ਇਸ ਸਾਲ ਹੁਣ ਅਗਲੇ ਸਾਲ ਜਾਵਾਂਗੇ ਵ੍ਰਿੰਦਾਵਨ, ਹੁਣ ਦੇਖੋ ਅਸੀਂ ਲੋਕ ਨਾ ਸ ਅਸੀਂ ਲੋਕ ਨਾ ਅਹ ਜਿਵੇਂ ਸਾਲ ਵਿਚ ਸੋਚੀ ਦਾ ਕਿ ਚੱਲ ਇੱਕ ਵਾਰੀ ਤੇ ਬੰਦਾ ਕਿੱਤੇ ਨਾ ਕਿੱਤੇ ਯਾਤਰਾ ਕਰ ਹੀ ਆਵੇ,
ਹਾਂਜੀ, ਹਾਂਜੀ ਬਿਲਕੁਲ।
ਨਹੀਂ ਤੇ ਤੁਹਾਨੂੰ ਪਤਾ ਹੈ ਬੰਦਾ ਕਈ ਤੇ ਜਾਈ ਈ ਨਹੀ ਸਕਦੇ ਯਾਤਰਾ ਤੇ, ਠਾਕੁਰ ਜੀ ਮਾਤਾ ਰਾਣੀ ਬੁਲਾਉਂਦੇ ਨੇ ਤਾਂ ਹੀ ਬੰਦਾ ਜਾ ਸਕਦਾ ਹੈ, ਨ ਤੇ ਵੈਸੇ ਤਾਂ ਬੰਦਾ ਜਾ ਹੀ ਨਹੀਂ ਸਕਦਾ ਹਾਂਜੀ ਇੱਕ ਉੱਥੇ ਮ ਵਰਿੰਦਾਵਨ ਦੇ ਮਥੁਰਾ ਦੇ ਪੇੜੇ ਬੜੇ ਮਸ਼ਹੂਰ ਨੇ ਭੈਣ ਜੀ ਤੁਸੀਂ ਉਹ,
ਹਾਂਜੀ ਭੈਣ ਜੀ ਹਾਂਜੀ ਭੈਣ ਜੀ ਬ੍ਰਿਜ ਵਾਸੀ ਦੇ ਤੁਸੀਂ ਖਾਓ ਪਹੜੇ, ਤੁਹਾਡੇ ਮੂੰਹੋਂ ਨੀ ਲੈਣਗੇ ਭੈਣ ਜੀ,
ਅੱਛਾ ਜੀ ਤੇ ਉੱਥੇ ਦਾ ਦੁੱਧ ਲੱਸੀ ਦਹੀਂ ਸਭ ਬੜਾ ਮਸ਼ਹੂਰ ਹੈਗਾ।
ਸਭ- ਸਭ ਬਹੁਤ ਵਧੀਆ, ਕਿਉਂਕਿ ਉੱਥੇ ਹੈ ਹੀ ਗਾਵਾਂ ਨੇ।
ਅੱਛਾ, ਪਰ ਇੰਨੀਆਂ ਗਾਵਾਂ ਮੈਂ ਵੇਖੀਆਂ ਨੀ ਸੀਗਾ, ਜਿਸ ਪਾਸੇ ਮੈਂ ਗਈ ਸੀ ਬ
ਨਾ ਭੈਣ ਜੀ, ਨਾ ਭੈਣ ਜੀ, ਉਥੇ ਤੇ ਦੁੱਧ ਪਿਓਰ ਲੱਸੀ ਪਿਓਰ, ਦਹੀਂ ਪਿਓਰ, ਪਨੀਰ ਪਿਓਰ
ਲੱਸੀ ਤੇ ਮੈਂ ਪੀਤੀ, ਦੁੱਧ ਤੇ ਮੈਂ ਪੀਤਾ, ਪਰ ਮੈਨੂੰ ਗਾਵਾਂ ਨੀ ਨਜ਼ਰ ਆਈਆਂ
ਨਾ ਭੈਣ ਜੀ, ਸਭ ਕੁਛ ਪਿਓਰ ਹੈ, ਲੋਕਾਂ ਨੇ ਘਰ ਰੱਖਿਆ ਹੋਇਆ ਭੈਣ ਜੀ।
ਅੱਛਾ ਅੱਛਾ, ਫੇਿਰ ਘਰ ਦੇ ਅੰਦਰ ਹੋਣੀਆਂ ਨੇ ਨਾਲ ਰਸ਼ ਬੜਾ ਹੁੰਂਦਾ ਨਾ ਉੱਥੇ, ਫੇਿਰ ਇਸ ਕਰਕੇ ਉਹਨਾਂ ਦੀ ਅਲੱਗ ਜਗ੍ਹਾ ਬਣਾਈ ਹੋਣੀ ਹੈ ਫੇਿਰ
ਹਾਂਜੀ, ਭੈਣ ਜੀ।
ਤੇ ਭੈਣ ਜੀ, ਹੋਰ ਤੁਸੀਂ ਉੱਥੇ ਹਰ ਚੀਜ਼ ਮਿਲਦੀ ਹੈ, ਜਿਵੇਂ ਪਿਆਜ, ਲਸਣ, ਯੂਜ ਹੁੰਦਾ ਉੱਥੇ ਵਰਿੰਦਾਵਨ 'ਚ?
ਹਾਂਜੀ, ਭੈਣਜੀ?
ਮੈਂ ਕਿਹਾ, ਵਰਿੰਦਾਵਨੀ 'ਚ ਪਿਆਜ, ਲਸਣ ਯੂਜ ਹੁੰਦਾ?
ਹਾਂਜੀ ਭੈਣਜੀ, ਕਈ ਯੂਜ ਕਰਦੇ ਨੇ।
ਅੱਛਾ ਅੱਛਾ, ਕਈ ਕਰ ਲੈਂਦੇ ਨੇ ਕਈ, ਉੱਥੇ ਇੰਨਾ ਮਤਲਬ ਨੀ ਹੈਗਾ ਕਿ ਪਿਆਜ ਲਸਣ ਨਹੀਂ ਖਾਣਾ। ਆਪਣੀ ਮਨ ਦਾ ਇੱਛਾ ਹੈਗੀ ਹੈ ਕਈ ਖਾ ਲੈਂਦੇ ਨੇ, ਤੇ ਉਹ ਦੇ ਦਿੰਦੇ ਨੇ ਖਾਣ ਨੂੰ, ਜੇ ਨਹੀਂ ਖਾਂਦੇ ਤੇ ਨਹੀਂ ਦਿੰਦੇ, ਏਦਾਂ ਹੈਗਾ? ਅੱਛਾ ਅੱਛਾ, ਇਹ ਵੀ ਗੱਲ ਠੀਕ ਹੈ ਬਈ ਜਿਹਦਾ ਮਨ ਮੰਨਦਾ ਤੁਸੀਂ ਖਾ ਲਵੋ, ਜਿਦਾ ਮਨ ਨਹੀਂ ਮੰਨਦਾ ਤੁਸੀ ਨਾ ਖਾਓ। ਹੋ ਭੈਣ ਜੀ ਉੱਥੇ ਹਾਂਜੀ ਭੈਣ ਜੀ, ਉੱਥੇ ਹਮੇਸ਼ਾ ਹੀ ਭੀੜ ਹੁੰਦੀ ਹੈ, ਕੋਈ ਐਸਾ ਦਿਨ ਨੀ ਹੁੰਦਾ ਜਦੋਂ ਘੱਟ ਰਸ਼ ਹੋਵੇ?
ਨਹੀਂ ਭੈਣ ਜੀ, ਬਿਲਕੁਲ ਵੀ ਨਹੀਂ।
ਅੱਛਾ ਜੀ, ਹਮੇਸ਼ਾ ਹੀ ਬੜੀ ਰਸ਼, ਮੈਂ ਦੋ ਤਿੰਨ ਵਾਰ ਗਈ ਹਾਂ
ਕਿ ਚਲੋ ਵਿੱਚ ਦੇ ਦਿਨਾਂ ਚਲੇ ਜਾਓ, ਥੋੜਾ ਘੱਟ ਰਸ਼ ਹੋਏਗਾ। ਅਗਰ ਤੁਸੀਂ ਸ਼ਨੀ, ਤਵਾਰ ਜਾਂਦੇ ਹੋ ਭੈਣ ਜੀ, ਫੇਰ ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਆਉਦੀ।
ਹਾਂ ਇਹ ਗੱਲ ਤੇ ਹੈਗੀ ਭੈਣ ਜ, ਤੀਰਥ ਸਥਾਨਾਂ ਤੇ ਸਾਰੀ ਜਗ੍ਹਾ ਹੀ ਬੜਾ ਹੀ ਰਸ਼ ਹੁੰਦਾ, ਬੜਾ ਹੀ
ਹਾਂਜੀ ਭੈਣਜੀ ਹਾਂਜੀ, ਜਿੱਥੇ ਚਲੇ ਜਾ ਉੱਥੇ ਹੀ ਬਹੁਤ ਰਸ਼ ਹੈ ਭੈਣ ਜੀ।
ਹਾਂਜੀ ਜਿਵੇਂ ਅਸੀਂ ਕਹਿੰਦੇ ਹਾਂ, ਦੁਨੀਆਂ 'ਚ ਪਾਪ ਬੜੇ ਵੱਧ ਗਏ ਨੇ ਪਰ ਐਵੇਂ ਤੇ ਅਗਰ ਤੁਸੀਂ ਧਰਮ ਸਥਾਨਾਂ ਤੇ ਜਾਓ, ਐਵੇਂ ਲੱਗਦਾ ਕਿ ਸਾਰੀ ਦੁਨੀਆ ਹੀ ਇੱਥੇ ਆਈ ਹੋਈ ਹੈ ਮੰਦਿਰ
ਹਾਂਜੀ ਭੈਣ ਜੀ, ਹਾਂਜੀ ਹਾਂਜੀ। ਹਰ ਪਾਸੇ, ਹਰ ਪਾਸੇ, ਜਿੱਥੇ ਚਲੇ ਜਾ ਉੱਥੇ ਰਸ਼, ਜਿੱਥੇ
ਜਿੱਥ ਹਮ, ਹਰ ਪਾਸੇ ਹੀ ਬੜਾ ਰਸ਼ ਹੈਗਾ ਹੈ ਤੇ ਗੱਲ ਤੁਸੀਂ ਸਹੀ ਕਹਿ ਰਹੇ ਹੋ।
ਹਾਂ।
ਬਸ ਹੈ ਕਿ, ਲੋਕੀ ਧਰਮ ਵਾਲੇ ਪਾਸੇ ਵੀ ਲੱਗਿਆ ਹੀ ਹੋਇਆ। ਤੇ ਸਾਰੇ ਹੋਰ ਵੀ ਪਾਸੇ ਲੱਗੇ ਹੋਏ ਨੇ, ਉਲਟੇ ਪੁਲਟੇ ਪਾਸੇ ਵੀ ਲੱਗੇ ਹੀ ਹੋਏ ਨੇ।
ਭੈਣ ਜੀ, ਹਾਂਜੀ ਹਾਂਜੀ।
ਇਹ ਤੇ ਹੈ ਹੀ ਹੈ, ਵਰਿੰਦਾਵਨ ਬੰਦਾ ਜਾਵੇ ਤੇ ਫੇਿਰ, ਬੰਦਾ ਦੋ ਚਾਰ ਦਿਨ ਕੱਢ ਕੇ ਜਾਵੇ‌। ਐਵੇਂ ਨਾ ਜਾਵੇ, ਚਲੋ ਮੈਂ ਨਾ ਅਗਲੀ ਵਾਰ ਸਲਾਹ ਬਣਾਵਾਂਗੀ, ਜ਼ਿਆਦਾ ਦਿਨਾਂ ਵਾਸਤੇ ਜਾਵਾਂਗੇ, ਹਾਂਜੀ ਠੀਕ ਹੈ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਅੱਛਾ।